ਹੈਲੋ।
ਹਾਂਜੀ ਸਤਿ ਸ੍ਰੀ ਅਕਾਲ ਜੀ ਵਧੀਆ ਤੁਸੀਂ ਸੁਣਾਓ!
ਬਸ ਵਧੀਆ ਹੋਰ ਕੀ ਕਰੀ ਜਾਂਦੇ?
ਬਸ ਬੈਠੇ ਸੀ ਮੈਂ ਕਿਹਾ ਭੈਣ ਜੀ ਨੇ ਯਾਦ ਨੀ ਕਿੰਨੇ ਦਿਨ ਹੋ ਗਏ ਨੇ
ਹਾਂਜੀ ਹਾਂਜੀ ਹੋਰ ਘਰ ਪਰਿਵਾਰ ਸਭ ਠੀਕ ਠਾਕ
ਹਾਂਜੀ ਸਭ ਵਧੀਆ
ਚਲੋ ਵਧੀਆ ਵਧੀਆ ਹੋਰ ਲੰਚ ਵਗੈਰਾ ਹੋ ਗਿਆ!
ਭੈਣ ਜੀ ਹੁਣ ਚਾਹ ਦਾ ਟਾਈਮ ਹੋ ਗਿਆ ਸਾਢੇ ਪੰਜ
ਅ ਸਾਡੇ ਵੀ ਗੁੜੀਆਂ ਬਣਾ ਰਹੀ ਏ ਚਾਹ।
ਅੱਛਾ, ਗੁੜੀਆ ਤੁਹਾਡੀ ਗੁੜੀਆ ਕਿੰਨੀ ਸਾਲ ਦੀ ਹੋ ਗਈ ਤੁਹਾਡੀ ਬੇਟੀ ਕਿਨੇ ਸਾਲ ਦੀ ਹੋ ਗਈ ਤੁਹਾਡੀ ਤੇ?
ਇਹ ਤੇਰਾਂ ਸਾਲ ਦੀ ਹੈ।
ਘਰ ਦਾ ਕੰਮ-ਕੁਮ ਤੁਸੀਂ ਸਾਰਾ ਸਿਖਾਇਆ ਹੋਇਆ, ਮੈਨੂੰ ਲੱਗਦਾ
ਚਾਹ-ਚੂ ਬਣਾ ਲੈਂਦੀ ਹੈ।
ਹਾਂ, ਚਲੋ ਵਧੀਆ ਸਿਖਾਉਣਾ ਚਾਹੀਦਾ ਕੁੜੀਆਂ ਨੂੰ।
ਹਾਂਜੀ, ਮੇਰਾ ਬੇਟਾ ਵੀ ਬਣਾ ਲੈਂਦਾ। ਦਸ ਸਾਲ ਦਾ ਉਹ ਵੀ ਬਣਾ ਲੈਂਦਾ ਹੈ।
ਚਲੋ ਵਧੀਆ, ਹੋਰ ਕੀ ਚਾਹੀਦਾ।
ਹਾਂਜੀ, ਮਤਲਬ ਜਦੋਂ ਮੈਂ ਵਿਹਲੀ ਹੋਵਾਂ ਨਾ ਫਿਰ ਉਹ ਮੈਨੂੰ ਕੰਮ ਲੱਗੀ ਹੋਵਾਂ ਸਿਲਾਈ ਦਾ ਤੇ ਉਹ
ਹਾਂਜੀ, ਤੁਸੀਂ ਸਟਿਚਿੰਗ ਦਾ ਵੀ ਕੰਮ ਕਰਦੇ ਹੋ ਨਾ।
ਹਾਂ
ਹਾਂ, ਇਹ ਤਾਂ ਹੈ ਫੇਰ ਵਧੀਆ ਬੱਚਿਆਂ ਨੂੰ ਸਿਖਾਉਣਾ਼ ਚਾਹੀਦਾ ਵ।
ਹਾਂਜੀ-ਹਾਂਜੀ, ਕਦੇ ਮੈਂ ਬਾਹਰ ਗਈ ਹੋਵਾਂ ਨਾ ਬੱਚਾ ਅੱਜ ਅਸੀਂ ਪਤੌੜ ਬਣਾਏ ਸੀ।
ਅਛਾੱ, ਉਹਦੇ ਨਾਲ ਹੀ ਰੋਟੀ ਖਾ ਲਈ।
ਨਾ ਹੀ ਹਾਲੇ ਬਣਾਏ ਨੇ ਪਤੋੜ। ਨਾਲ ਬਣਾਈਏ ਮਲਾਂਝੀ
ਤੁਸੀਂ ਪਤੋੜ ਕਹਿੰਦੇ ਹੋ ਨਾ ਅਸੀਂ ਪਤੀੜ ਕਹਿੰਦੇ ਹਾਂ।
ਅੱਛਾ-ਅੱਛਾ, ਸਾਡੇ ਪਤੌੜ ਕਹਿੰਦੇ ਨੇ। ਹਾਂ, ਤੇ ਉਹ ਨਾਲ ਮਲਾਂਝੀ ਹਾਂਜੀ। ਹੁਣ ਰਾਤ ਨੂੰ ਬਣਾਵਾਂਗੇ ਮੂੰਗੀ ਦੀ ਦਾਲ। ਅਤੇ ਨਾਲ ਖਾਵਾਂਗੇ ਦੁਪਹਿਰੇ ਚਾਵਲ ਬਣਾਏ ਸੀ ਕੋਨ ਪਾ ਕੇ।
ਅੱਛਾ।
ਸਵੀਟ ਕੋਰਨ ਪਾ ਕੇ ਬੜੇ ਸਵਾਦ ਬਣਦੇ ਚਾਵਲ।
ਹੂੰ, ਕੋਈ ਨੀ ਟਰਾਈ ਕਰਾਂਗੇ।
ਤੁਸੀਂ ਵੀ ਟਰਾਈ ਕਰਨਾ।
ਹਾਂਜੀ, ਨਹੀਂ ਜ਼ਰੂਰ, ਸਿੰਪਲ ਹੀ ਬਣਾਉਣੇ ਨੇ ਮਤਲਬ
ਹਾਂਜੀ, ਸਾਰਾ ਮਸਾਲਾ ਵਗੈਰਾ ਪਾ ਕੇ, ਸਿੰਪਲ ਵੀ ਬਣਾਓ ਸੁਆਹ ਲੱਗਦੇ ਆ, ਮੈਂ ਤਾਂ ਪਾਲਕ ਵੀ ਕੋਰਨ ਪਾ ਕੇ ਬਣਾਨਿਆਂ।
ਹਾਂ, ਨੀ ਉਹ ਤਾਂ ਹੈ ਉਹ ਤਾਂ ਟੇਸਟੀ ਲੱਗਦੀ ਪਾਲਕ ਤਾਂ।
ਹਾਂਜੀ, ਚ
ਹੋਰ ਸੁਣਾਓ।
ਬਸ ਠੀਕ ਤੁਸੀਂ ਸੁਣਾਓ? ਨਹੀਂ, ਭੈਣ ਜੀ ਅੱਜ ਟਾਈਮ ਨੀ ਲੱਗਿਆ ਹੁਣ ਸ਼ਾਮ ਨੂੰ ਜਾਵਾਂਗੇ।
ਹਾ ਅੱਜ ਸੰਗਰਾਂਦ ਸੀ ਜਾਣਾ ਸੀ।
ਹਾਂਜੀ, ਸ਼ਾਮ ਨੂੰ ਜਾਵਾਂਗੇ, ਅੱਜ ਸੰਗਰਾਂਦ ਸੀ। ਹਾਂ, ਮੇਰੇ ਤਾਂ ਦਿਮਾਗ ਵਿੱਚੋਂ ਨਿਕਲ ਗਿਆ। ਤਚ-ਚ-ਚ ਉਹਹੋ ਹੁਣ ਸ਼ਾਮ ਨੀ ਹੀ ਜਾਵਾਂਗੇ।
ਹਾਂ, ਮਥਾ ਟੇਕ ਸਾਡੇ ਗੁਰਦੁਆਰਾ ਪ੍ਰੋਗਰਾਮ ਵੀ ਸੀਗਾ, ਆ ਜਾਣਾ ਸੀਗਾ। ਹਾਂਜੀ, ਲੇਟ ਕਰਾਇਆ ਸਵੇਰੇ ਕਰਾ ਦਿੰਦੀ ਆ ਸਵੇਰੇ ਆ ਜਾਂਦੀ ਗੁਰੂਦਵਾਰੇ
ਗੁਰਦੁਆਰੇ ਆ ਜਾਣਾ ਸੀ ਮੈਂ, ਜੇ ਤੁਸੀਂ ਕਹਿ ਦਿੰਦੇ ਤਾਂ।
ਹਾਂ, ਬਸ ਮੈਨੂੰ ਪਤਾ ਨੀ ਸੀ ਮੈਂ ਕਿਹਾ, ਸ਼ਾਇਦ ਤੁਸੀਂ ਗਏ ਹੋਦੇ ਹੋ।
ਨਹੀਂ, ਮੇ ਮੈਨੂੰ ਸੱਚੀ ਮੈਨੂੰ ਮੇਰੇ ਦਿਮਾਗ ਚ ਹੀ ਨਹੀਂ ਸੀ ਖਿਆ ਜੋ ਸੰਗਰਾਦ ਹੈ।
ਹੂੰ, ਸਾਡੇ ਪਤਾ ਲੱਗ ਜਾਂਦਾ ਨਾ ਚਾਰ ਵਜੇ ਹੀ ਸਾਡੇ ਇੱਥੇ ਮੰਦਿਰ ਦੇ ਉੱਤੇ ਕੀਰਤਨ ਲਾ ਦਿੰਦੇ। ਤੇ ਉਹ ਫਿਰ ਸਾਨੂੰ ਪਤਾ ਵੈਸੇ ਲੱਗ ਜਾਂਦਾ, ਵੈਸੇ ਵੀ ਪਤਾ ਹੀ ਸੀਗਾ ਕੱਲ ਸੰਗਰਾਮ ਏ।
ਹਾਂ, ਮੇਰੇ ਮੈਨੂੰ ਯਾਦ ਨਹੀਂ ਰਿਹਾ। ਜਾਣ ਕੋਈ ਸ਼ਾਮ ਨੂੰ ਜਾਊਂਗੀ, ਹੋਰ ਸੁਣਾਓ।
ਬਸ ਠੀਕ ਹੈ ਵਧੀਆ ਤੁਸੀਂ ਦੱਸੋ, ਬੱਚੇ ਬਸ। ਨੀਚੇ ਗਿਆ ਉਹਨੂੰ, ਮੈਂ ਕਿਹਾ ਉਸਨੂੰ ਮੈਂ ਕਿਹਾ ਜਾਓ ਗੁਰਦੁਆਰੇ ਹੋ ਆਓ ਜਾਦਿਂਆ। ਦਾਦਾ ਸੋ ਗਿਆ ਸੀ, ਹਾਂਜੀ।
ਸਾਡਾ ਵੀ ਇੱਕ ਸੁੱਤਾ ਦਾ ਬਾਕੀ।
ਹਾਂ, ਇੱਕ ਉਹ ਨੀਚੇ ਗਿਆ ਤ ਵੀ ਇੱਕ ਸੁੱਤਾ ਪਾ ਗਈ ਸੀ ਮੈਂ ਕਿਹਾ ਜਾ।
ਇੱਕ ਤਾਂ ਬਾਥਰੂਮ ਚ ਹੀ ਵੜਿਆ ਰਹਿੰਦਾ ਘੰਟਾ -ਘੰਟਾ
ਹੂੰ, ਗਰਮੀਆਂ ਨਾ ਗਰਮੀਆਂ ਚ ਬੱਚੇ ਕੀ ਕਰਨ।
ਹਾਂਜੀ-ਹਾਂਜੀ,
ਵਿਚ ਉਹਨਾਂ ਨੇ ਬੈਠੇ ਰਹਿਣਾ ਪਾਣੀ ਨਾਲ ਖੇਡਦੇ ਰਹਿਣਾ ਗਰਮੀ ਕਰਕੇ
ਹਾਂਜੀ- ਹਾਂਜੀ ਹੋਰ ਸੁਣਾਓ-
ਬਸ ਵਧੀਆ-
ਮੈ ਤੁਹਾਨੂੰ ਪੁੱਛਣਾ ਸੀ ਮੈ ਕਿਹਾ ਤੁਸੀ ਟਰਾਈ ਕੀਤਾ ਫੁੱਟ ਪੈਚ
ਨਾ ਭੈਣ ਜੀ ਕਿੱਥੇ ਤੁਹਾਨੂੰ ਮੈਂ ਕਿਹਾ ਸੀ ਟ੍ਰਾਇਲ ਪੈਕ ਦਿਖਾਉਣਾ ਤੁਸੀਂ ਭੇਜਿਆ ਹੀ ਨ ਫਿਰ ਮੈ
ਉਹ ਯਾਦ ਨਹੀ ਰਹਿੰਦਾ ਕੋਈ ਆਉਣ- ਜਾਣ ਵਾਲਾ ਹੋਵੇ
ਮੈ ਕਿਹਾ ਟਰਾਇਲ ਕਰਕੇ ਇੱਕ ਵਾਰੀ ਦੇਖਦੀ ਨਾ ਜੇ ਮੈਨੂੰ ਸੂਟ ਬਹਿ ਜਾਂਦਾ ਤਾਂ ਮੈ ਮੰਗਵਾਉਦੀ
ਮੈਂ ਕਿਹਾ ਪੁੱਛਾਂ ਇਹਨਾਂ ਕੋਲ ਰਿਵਿਊ ਲਵਾਂ ਕੀ ਕਹਿੰਦੇ ਨੇ
ਹਾਂ ਨਹੀ ਹਲੇ ਤਾਂ ਮੈਂ ਕੀਤਾ ਹੀ ਨਹੀ ਉਹ- ਵੈਸੇ ਚਲੋ ਵਾਈ ਪਾਣੀ ਦੀ ਖਰਾਬ ਕਰਦੀ ਹੈ।
ਅਛ- ਅਛਾ ਉਹੀ ਨਾ, ਮੈ ਕਿਹਾ ਚੱਲ ਪੁੱਛਾਂ ਕੀ ਪਤਾ ਇਹਨਾਂ ਨੇ ਮੰਗਵਾਇਆ ਹੀ ਹੋਵੇ-
ਹਾਂ ਨਹੀ ਨਹੀ ਹਜੇ ਨਹੀ ਮੈ ਮੰਗਵਾਇਆ, ਨਹੀ ਹਜੇ ਨਹੀ ਮੈਂ ਕੀਤਾ ਕਰਾਗੀ ਟਾਈ-
ਠੀਕ ਆ ਠੀਕ ਆ ਠੀਕ ਆ-
ਹੋਰ ਤੂੰਂ ਮੈ ਕਿਹਾ ਸੀ ਉਹ ਸੂਟ ਵਾਸਤੇ ਤੁਸੀ ਮੰਗਵਾ ਲਿੱਤੇ ਸੀ ਉਹ ਸੂਟ ਜਿਹੜੇ ਮੈ ਤੁਹਾਨੂੰ ਬੋਲੇ ਸੀ।
ਹਾਂਜੀ ਮੈਂ ਮੰਗਵਾਏ ਹਾਂਜੀ ਮੰਗਵਾਇਆ ਸੀ ਮੈਂ ਤੁਹਾਨੂੰ ਜੰਗੀਅ ਨਾ-
ਹਾਂ ਮੈਨੂੰ ਭੇਜ ਦੇਣਾ-
ਹਾਂਜੀ-
ਭੇਜ ਦੇ ਨਾ ਫਿਰ ਮੈਂ ਤੁਹਾਨੂੰ ਦੱਸ ਦਵਾਂਗੀ ਜਿਹੜੇ-ਜਿਹੜੇ ਮੈਨੂੰ ਅਛੇ ਲੱਗਣਗੇ ਨਾ ਮੈਂ ਤੁਹਾਨੂੰ ਦੱਸ ਦਵਾਂਗੀ।
ਚੀਜ਼ ਵੀ ਲਗ ਲਿਆਦੀਆਂ ਹੋਈਆਂ ਨਾਲ, ਤੁਸੀਂ ਦੇਖ ਲੈਣਾ। ਕਿੱਦਾਂ ਦਾ ਹੈ ਨਾ ਡਿਜ਼ਾਇਨ ਮੈਂ।
ਹਾਂ, ਨਹੀਂ ਮੈਂ ਫੇਰ ਤੁਹਾਨੂੰ ਦੱਸਦਾਂਗੀ ਫਿਰ ਮੈਨੂੰ ਓਦਾਂ ਦਾ ਬਣਾ ਦੇਣਾ।
ਹਾਂਜੀ, ਤੇ ਮੈਂ ਤੁਹਾਨੂੰ ਫਿਰ ਦੱਸਾਂਗੀ। ਅਤੇ ਤੁਸੀਂ ਫਿਰ ਦੇਖ ਲੈਣਾ ਨਾ, ਭੇਜਾਂ। ਹਾਂਜੀ, ਡਿਜ਼ਾਇਨ ਭੇਜਾਂਗੀ ਮੈਂ ਤੁਹਾਨੂੰ ਸਾਰੇ। ਜਿਹੜਾ ਪਸੰਦ ਹੋਏਗਾ ਨਾ ਉਹ ਤੁਸੀ ਮੈਨੂੰ ਯੈਸ ਲਿਖ ਕੇ ਭੇਜ ਦੇਣਾ
ਠੀਕ ਹੈ। ਠੀਕ- ਤੇ ਉਹ ਲੈਸ ਲੈਣਂਦੀ ਤੁਹਾਨੂੰ ਮੈ ਕਿਆਸੀ- ਕਿਆਸੀ ਲੈਸ ਵੀ ਲੈਣਾ ਦੁਪੱਟੇ ਵਾਸਤੇ
ਹਾਂਜੀ-
ਹਾਂ ਉਹ ਜ਼ਰੂਰ ਲਾਉਣੀ ਹੈ। ਦੁਪੱਟੇ ਨੂੰ ਦੁਪੱਟੇ ਨੂੰ ਤਾਂ ਸੂਟ ਨੂੰ ਭਾਵੇਂ ਰਹਿਣ ਦੇਣਾ, ਦੁਪੱਟੇ ਦੇ ਮੈ ਫੋਰ ਸਾਈਡ ਲਗਵਾਉਣੀ
ਹਾਂਜੀ- ਹਾਂਜੀ ਕੋਈ ਨਹੀ ਮੈ ਤੁਹਾਨੂੰ ਉਹ ਕਲਰ ਭੇਜ ਦਵਾਂਗੀ ਤੁਸੀ ਦੇਖ ਲੈਣਾ ਉਹਦੇ ਵਿਚ ਵੀ ਕਾਫੀ ਕਲਰ ਆਏ ਨੇ, ਤੇ ਤੁਹਾਨੂੰ ਜਿਹੜਾ ਕਲਰ ਪਸੰਦ ਹੋਏਗਾ ਨਾ ਤੁਸੀ ਮੈਨੂੰ ਉਹਦੇ 'ਤੇ ਯੈਸ ਲਿਖ ਕੇ ਭੇਜ ਦੇਣਾ
ਠੀਕ ਹੈ। ਠੀਕ ਹੈ। ਭੇਜ ਦਿ ਕੋਈ
ਹਾਂਜੀ ਪੈਚਿਸ ਵਗੈਰਾ ਸਭ ਕੁਛ ਹੈ। ਤੁਹਾਨੂੰ ਮੈਂ ਭੇਜਾਂਗੀ ਪਿਕਸ- ਹਾਂਜੀ- ਫਰਸ਼ੀ ਸਲਵਾਰ 'ਚ ਵੀ ਮਤਲਬ- ਤੁਸੀ ਕਿੱਦਾਂ ਬਣਾਉਣੀ ਆ, ਪਜਾਮੇ ਵਾਲੀ ਬਣਾਉਣੀ ਉਪਰੋਂ ਕਿ ਬੈਲਟ ਵਾਲੀ ਬਣਾਉਣੀ ਆ ਉਹ ਵੀ ਦੱਸ ਦੇਣਾ।
ਹੂੰ ਹਾਂ ਚਲੋ ਮੈਨੂੰ ਤੁਸੀ ਭੇਜ ਦੇ ਨਾ ਜਿਹੜੀ ਤੁਹਾਨੂੰ ਵੈਸੇ ਦੇਖ ਲਓ ਜਿਹੜੀ ਜ਼ਿਆਦਾ
ਆ ਟਰਾਊਜ਼ਰ ਵਾਲੇ ਜਿੱਦਾਂ ਪੈਂਟ ਵਾਲੀ ਹੁੰਦੀ ਨਾ ਉਹ ਸਹੀ ਰਹਿੰਦੀ ਕਿ ਇੱਦਾਂ ਹਾਂ ਬੈਲਟ ਦਾ ਕੋਈ ਝੰਜਟ ਨਹੀ ਵਿਚ ਏਦਾ
ਹਾਂ ਉਹ ਬਣਾ ਦੇਣਾ ਹੂੰ ਨਹੀ ਉਹ ਬਣਾ ਦੇਣਾ ਤੁਸੀ ਤੇ ਸ਼ਰਟ ਮੇਰੀ ਥੋੜੀ ਨਾ ਲੈਥ ਮੈ ਜ਼ਿਆਦਾ ਲੰਬੀ ਨੀ ਸੁਵਾਂਣੀ ਗੋਡਿਆਂ ਤੱਕ ਨਹੀ ਹੋਵੇ ਲੈ
ਲੱਗਦੀ ਏ।
ਬਸ ਗੋਡਿਆ ਦੇ ਮਾੜੇ 'ਚ ਉਪਰ ਹੁੰਦੇ ਤੇ ਪਰ ਜ਼ਿਆਦਾ ਗੋਡੇ ਤਾਂ ਨੀਚੇ ਨਾ ਪਰ ਹੋ
ਹਾਂਜੀ- ਹਾਂਜੀ- ਹਾਂਜੀ।
ਹਾਂ ਨੀ ਮੈਂ ਤੁਾਨੂੰ ਪ੍ਰੋਪਰ ਫੇਰ ਵੀ ਦੱਸ ਦਾਂਗੀ। ਸ ਵਗੈਰਾ ਤਾਂ ਤੁਆਡੇ ਕੋਲ ਹੈਗਾ ਮੇਰਾ ਨਾਪ ਮੈਂ ਫੇਰ ਵੀ ਇੱਕ ਵਾਰੀ ਕਨਫਰਮ ਕਰ ਦਾਂਗੀ।
ਹਾਂਜੀ- ਹਾਂਜੀ ਨਾਪ ਤੇ ਅਸੀਂ ਫੋਟੋ ਵੇਖ ਕੇ ਦੇਖ ਲਈ ਦਾ
ਆ ਓ ਤਾਂ ਹੈ ਹੀ ਤੁਹਾਨੂੰ ਹੁਣ ਤੁਹਾਡਾ ਕੰਮ ਹੈਗਾ ਤੁਸੀਂ ਬੰਦੇ ਨੂੰ ਵੇਖ ਕੇ
ਹਾਂਜੀ- ਹਾਂਜੀ।
ਉ ਤਾਂ ਹੈ ਈ ਏ ਹੁਣ ਜਿਹੜਾ ਟੇਲਰ ਏ ੳਨੂੰ ਪਤਾ ਲੱਗ ਜਾਂਦਾ ਇਹਦਾ ਕੀ ਨਾਪ
ਹਾਂਜੀ- ਹਾਂਜੀ- ਹਾਂਜੀ।
ਵੈਸੇ ਅਸੀਂ ਇਦੇ ਮੋਟੇ ਨੀ ਹੈਗੇ।
ਹਾਂਜੀ- ਹਾਂਜੀ ਮੈਨੂੰ ਪਤਾ ਤੁਸੀਂ ਸਲਿਮ ਡਿਮ ਓ।
ਨਹੀਂ ਸਲਿਮ ਤਾਂ ਤੁਸੀਂ ਹੋ ਗੇ ਤੁਹਾਡੇ ਪਿਕਸ ਵੇਖਿਆ ਸੀ ਮੈਂ ਤੁਹਾਨੂੰ ਮੈਂ ਫੋਨ ਤਾਂ ਈ ਕਰਦੀ ਵੀ ਸੀਗੀ ਤੁਹਾਡੀ ਮੈਂ ਕਿੱਟੀ ਵਾਲੀ ਫੋਟੋਆਂ ਦੇਖੀਆਂ ਸੀ ਤੁਸੀਂ ਬੜੇ ਸਲਿਮ ਲੱਗ ਰੇ ਸੀ ਮੈਂ ਕਿਆ ਪੁੱਛਾਂਗੀ ਭੈਣ ਜੀ ਨੂੰ ਕੀ ਇੰਨੇ ਸਲਿਮ ਦਾ ਕੀ ਰਾਜ ਅੇ ਸਾਨੂੰ ਵੀ ਦੱਸ
ਇੱਕ ਤਾਂ ਜੀ ਮੈਂ ਯੋਗਾ ਵਗੈਰਾ ਕਰ ਦੀਆਂ ਐਕਸਰਸਾਈਜ਼ ਕਰ ਲਈ ਦੀ ਆ। ਫੇਰ ਫੋਟੀ ਫਾਈਵ ਮਿੰਨਟ ਦੀ ਸੈਰ ਕਰ ਲਈਦੀ ਆ। ਫਿਰ ਨਾਲ ਨੂੰ ਮੈਂ ਪਲਿਕਸ ਦੀਆਂ ਗੋਲੀਆਂ ਲੈ ਰਹੀ ਆਂ।
ਠੀਕ ਹੈ।
ਪਲਿਕਸ ਦੀਆਂ ਗੋਲੀਆਂ ਹਾਂਜੀ- ਹਾਂਜੀ- ਹਾਂਜੀ ਸਭ ਕੁਛ ਟਰਾਈ ਕਰ ਰਹੀ ਹਾਂ। ਹਾਂਜੀ- ਹਾਂਜੀ ਹਾਂਜੀ ਪਲਿਕਸ ਦੀਆਂ ਗੋਲੀਆਂ ਦਾ ਵੀ ਕਾਫ਼ੀ ਅਛਾ ਰਿਜ਼ਲਟ ਆ ਰਿਹਾ ਹੈ। ਉਹਦੇ ਨਾਲ ਜਿੱਦਾਂ ਕਰੇਵਿੰਗਸ ਨਹੀ ਹੋ ਰਹੀਆਂ ਨਾ। ਪਹਿਲਾਂ ਮੈਨੂੰ ਕਰੇਵਿੰਗਸ ਬੋਤ ਹੁੰਦੀ ਸੀ ਬਾਰ ਖਾਣ ਦੀ ਹੁਣ ਤਾਂ ਮੈਨੂੰ ਛੇਜ ਮੀਨੇ ਹੋ ਗਏ ਮੈਂ ਬਾਰ ਗਈ ਨੀ ਕਿਤੇ ਵੀ
ਅੱਛਾ- ਅੱਛਾ
ਹਾਂਜੀ ਬਾਰ ਦਾ ਦਿਲ ਨੀ ਕਰਦਾ। ਖਾਣ ਨੂੰ ਬੋਤ ਘੱਟ ਵੀ ਘਰ ਵੀ ਮੈਂ ਬੋਤ ਘੱਟ ਬਣਾਨੀ ਹੁਣ ਤੇ
ਨਹੀਂ ਵਧੀਆ ਗੱਲ ਏ ਡਾਇਟ ਚਾਰਟ ਲਿਆ ਮੈ ਨਾ ਤੁਸੀਂ ਫਿਰ ਉਦੇ ਅਕੋਰਡਿੰਗੈਨੂੰ ਲਿਆ ਖਾਂ ਤੇ
ਹਾਂਜੀ- ਹਾਂਜੀ ਉ ਮੇਰੇ ਜਿੰਮ ਵਾਲੇ ਮੈਮ ਨੇ ਦਿੱਤਾ ਸੀ। ਤੇ ਮੈਂ ਜਿੰਮ ਜੁਆਇਨ ਕੀਤਾ ਸੀ ਨਾ
ਮੈਂ ਜੇ ਮੈਂ ਤਾਂ ਵੈਸੇ ਚਲੋ ਜਿੰਮ ਤਾਂ ਨੀ ਮੈਂ ਜੁਆਇਨ ਕਰ ਪਾਵਾਂਗੀ ਟਾਈਮ ਨੀ ਲੱਗਦਾ ਮੈਨੂੰ ਡਾਇਟਡ ਚਾਰਟ ਬਣਵਾ ਦੋ।
ਹਾਂਜੀ- ਹਾਂਜੀ ਓ ਮੈਂ ਬਣਵਾ ਦਾਂਗੀ। ਹਾਂਜੀ ਉ ਬਣਵਾ ਦਾਂਗੀ ਤਾਨੂੰ ਮੈਂ ਡਾਇਟ ਚਾਟ ਬਣਵਾ ਦਾਂਗੀ।
ਹਾਂ ਮੈਂ ਆਪਣਾ ਆਪਣਾ ਮੈਨੂੰ ਦੱਸ ਦਾਂਗੀ ਆਪਣਾ ਤੇ ਉਹਦੇ ਅਕੋਰਡਿੰਗ ਮ
ਹਾਂਜੀ- ਹਾਂਜੀ- ਹਾਂਜੀ। ਹਾਂਜੀ ਹਾਂਜੀ ਉਹ ਤੁਸੀਂ ਮੈਂ ਤਾਨੂੰ ਪਿੱਕ ਸ਼ੇਅਰ ਕਰ ਦਾਂਗੀ ਡਾਈਟ ਚਾਰਟ ਦੀ ਵੀ
ਹਾਂਜੀ
ਮੈਂ ਦੇਖਿਆ ਨਾ ਤੁਹਾਡੇ ਮੈਂ ਕਿਹਾ ਬੜੇ ਹੀ।
ਹਾਂਜੀ ਹਾਂਜੀ ਹਾਂਜੀ।
ਇਥੇ ਤੱਕ ਡਰੈਸ ਪਾਈ ਬਹੁਤ ਸੋਹਣੇ ਲੱਗਦੀ ਹੈ।
ਹਾਂਜੀ?
ਡਰੈਸ ਪਾਈ ਦੀ ਸੀ ਸੋਹਣੀ ਲੱਗਦੀ ਸੀ।
ਹਾਂਜੀ, ਹਾਂਜੀ ਮੈਂ ਤੁਸੀਂ ਬਣਵਾ ਲਈਓ ਉਦੇ ਨਾਲ ਦੀ ਕੋਈ ਗੱਲ ਨੀ। ਮੈਂ ਤਹਾਨੂੰ ਫੈਬਰਿਕ ਅ ਪਿਕ ਸਾਰੀਆਂ ਸ਼ੇਅਰ ਕਰ ਦਾਂਗੀ। ਤੁਸੀਂ ਮੈਨੰ ਦੱਸ ਦੇਣਾ।
ਹਾਂਜੀ, ਹਾਂਜੀ
ਹਨਾ ਤੁਸੀਂ ਮੈਨੂੰ ਜਿਹੜਾ ਵੀ ਜਿਹੜਾ ਜਿਹੜਾ ਤੁਹਾਨੂੰ ਸਹੀ ਲੱਗੇਗਾ ਨਾ ਓਕੇ ਕਰਕੇ। ਯੈਸ ਲਿਖ ਕੇ ਭੇਜ ਦੇਣਾ ਪੀਸ ਤੇ, ਹਾਂਜੀ। ਭੈਣਜੀ, ਤੁਹਾਡੀ ਆਵਾਜ਼ ਕੱਟ ਰਹੀ ਆ ਥੋੜੀ-ਥੋੜੀ।
ਹਾਂ ਚਲੋ ਠੀਕ ਐ, ਮੈਂ ਫੇਰ ਤੁਆਨੂੰ ਕਰਦੀ ਆ।
ਠੀਕ ਐ ਭੈਣ ਜੀ, ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।